ਹੈਲੋ ਸਤਿ ਸ੍ਰੀ ਅਕਾਲ ਜੀ ਬੀਬੀ ਕੀ ਹਾਲ ਹੈ?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
ਵਧੀਆ ਜੀ ਵਧੀਆ ਹੋਰ ਕਿੱਧਰ ਕਿੱਧਰ ਰਹਿੰਦੇ ਹੋ?
ਬਸ ਰਹਿੰਦੇ।
ਭਰਾਵਾਂ ਨੂੰ ਫੋਨ ਨੀ ਕੀਤਾ ਕੁਝ ਕਦੀ ਹੋਰ ਹਾਲ ਚਾਲ ਨੀ? ਪੁੱਛੀਆਂ ਕਮਾਲ ਹੈ
ਨਹੀਂ ਨਹੀਂ ਅਸੀਂ ਫੋਨ ਤੇ ਕਰੀ ਦਾ। ਤੁਸੀਂ ਉਸ ਦਿਨ ਮੈਂ ਫੋਨ ਕੀਤਾ ਤੁਸੀਂ ਉਠਾਇਆ ਨੀ ਸ਼ਾਇਦ ਤੁਸੀਂ ਮੇ ਵੀ ਆਪਣੇ ਕੰਮ ਤੇ ਹੋ
ਅੱਛਾ ਅੱਛਾ।
ਹੂੰ ਫੇਰ ਮੈਂ ਕਿਹਾ ਚਲੋ ਕੰਮ ਕਰਦੇ ਪਏ ਹੋਣਗੇ ਚਲੋ ਫੇਰ ਮੈਂ ਦੁਬਾਰਾ ਮਿਲ। ਮਲਾਇਆ ਨੀ ਮੈਂ ਕਿਹਾ ਕੰਮ । ਕਰਦੇ ਬੰਦੇ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ ਕਿ ਨਹੀਂ ਬਈ?
ਹੋਰ ਫਿਰ ਪੈਸੇ ਪੂਸੇ ਜਮਾ ਕਰਾਉਂਦੇ ਉਹ ਕੇ ਨਹੀਂ ਕਰਾਉਂਦੇ?
ਹਾਂ ਮੈਂ ਤੇ ਦੇਖੋ? ਮੈਨੂੰ ਤਾਂ ਇਹ ਹੈ ਥੋੜੀ ਬਹੁਤੀ ਸੇਵਿੰਗ ਤੇ ਹਰ ਕੋਈ ਇਨਸਾਨ ਕਰਦਾ ਦੇਖੋ ਹੂੰ।
ਪੈਸੇ ਜੋੜਦੇ ਵੀ ਆ।
ਇਹਦੇ ਤੇ ਦੇਖੋ ਅਹ ਮੈਂ ਕਹਿੰਦੀ ਹਾਂ ਜ਼ਰੂਰਤਾਂ। ਪੂਰੀਆਂ ਹੋ ਜਾਣ ਨੇ ਇੰਨੇ ਤੇ ਹਰ ਇੱਕ ਇਨਸਾਨ ਕੋਲ ਹੋਣੇ ਚਾਹੀਦੇ ਨੇ ਕਿ ਨਹੀਂ
ਹੂੰ ਉਹ ਤੇ ਬਿਲਕੁਲ ਸਹੀ ਗੱਲ ਕਰਦੇ ਉਹ ਅਪਨਾ ਤੁਸੀਂ ਫੇਰ ਕਿ ਪਾਈਆਂ ਇਹਦੇ ਤੇ ਮੈਨੂੰ ਵੀ ਦੱਸੋ ਯਾਰ ਕੋਈ ਮੈਂ ਵੀ ਖਾਤਾ ਖੋਤਾ ਖੋਲੂਗਾ।
ਫੀਮ ਵਗੈਰਾ ਹਾਂਜੀ ਹਾਂਜੀ।
ਅੱਛਾ ਅੱਛਾ ਠੀਕ ਤੁਸੀਂ ਵੈਸੇ ਗੱਲ ਤੇ ਸਹੀ ਕਰਦੇ ਪਏ ਦੇਖੋ?
ਮੈਨੂੰ ਇੱਕ ਬੱਚੀ ਦੀ ਬੱਚੀ ਦੀ ਖਲਵਾਣੀ ਹੈ ਹਾਂ।
ਅੱਛਾ ਅੱਛਾ ਹਾਂ ਵੈਸੇ। ਵੈਸੇ ਤੇ ਅਗਰ ਤੁਸੀਂ ਬੱਚੇ ਦਾ ਕਰਵਾਣਾ ਹੈ ਤੇ ਬਹੁਤ ਜਿਵੇਂ ਜਾਂ ਤੇ ਤੁਸੀਂ ਐਫ ਡੀ। ਵਗੈਰਾ ਕਰਵਾ ਸਕਦੇ ਹੋ ਬੈਂਕ 'ਚ ਬੱਚੇ ਲਈ ਅਗਰ। ਸੇਵਿੰਗ ਕਰਨਾ ਚਾਹੁੰਦੇ ਹੋ ਤੇ ਇੱਕ ਨਾ ਅੱਜ ਸਿਪ ਬੜੀ ਚੱਲ ਰਹੀ ਹੈ ਅੱਜ ਕੱਲ੍ਹ। ਸਿਪ ਉਹ ਹੁੰਦਾ ਸਿਪ। ਤੇ ਸਿੱਪੇ ਕੀ ਹੁੰਦਾ ਹੈ ਕਿ ਮਾਰਕੀਟ ਵਿੱਚ ਸਾਡਾ ਪੈਸਾ ਲੱਗਦਾ ਹੈ। ਇਕਟੀ ਮਾਰਕੀਟ ਸ਼ੇਅਰ ਮਾਰਕੀਟ 'ਚ ਪੈਸਾ ਲਗਾਉਦੇ ਨੇ ਤੇ ਉਹ। ਦੇ 'ਚ ਸਾਨੂੰ ਹਰ ਹਰ ਮਹੀਨੇ ਦੀ ਕਿਸ਼ਤ ਬਣ ਜਾਂਦੀ ਹੈ। ਮਹੀਨੇ ਤਿੰਨ ਸਾਨੂੰ ਦੇਣਾ ਹੁੰਦਾ ਹੈ ਤੇ ਕੁੱਛ ਸਾਲਾਂ ਬਾਅਦ ਸਾਡੇ ਕੋਲ ਮਤਲਬ ਜੋ ਵੀ। ਉਹ ਐਕਚੁਅਲ ਵੈਲਿਊ ਆਉਂਦੀ ਉਹਦੀ ਮਾਰਕੀਟ ਬੇਸ ਤੇ ਜੋ ਉਸ ਸਾਲ ਤੱਕ ਹੋਏਗੀ ਜਿੰਨੇ। ਸਾਲਾਂ ਤੱਕ ਅਸੀਂ ਕਰਵਾਈਏ ਉਹ ਫੇਰ ਸਾਨੂੰ ਮਿਲ। ਜਾਂਦੀ ਹੈ ਮਾਰਕੀਟ ਜਿਹੜੀ ਹੈ ਨਾ ਮਾਰਕੀਟ ਜਿਹੜੀ ਹੁੰਦੀ ਹੈ ਉਹ। ਸ਼ੇਅਰ ਮਾਰਕੀਟ ਦਾ ਜਿਹੜਾ ਹੁੰਦਾ ਨਾ ਉਹ ਐਸਾ ਹੁੰਦਾ ਹੈ ਇਕਵਿਟੀ ਦਾ ਹਿਸਾਬ ਕਿਤਾਬ। ਕੀ ਕਦੀ ਫਲਕਚੁਏਸ਼ਨ ਹੁੰਦੀ ਹੈ? ਕਿ ਉਹ ਕਦੀ ਉਹਦੇ ਰੇਟ ਵੱਧ ਜਾਂਦੇ ਨੇ ਕਦੀ ਉਹਦੇ ਘੱਟ ਜਾਂਦੇ ਨੇ। ਠੀਕ ਹੈ ਤੇ ਐ। ਏਦਾ ਨੀ ਹੁੰਦਾ ਕਿ ਹਰ ਟਾਈਮ ਹੀ ਮਾਰਕੀਟ ਨੀਚੇ ਹੋਵੇ ਕਈ ਵਾਰ ਤੇ ਉੱਪਰ ਵੀ ਚੜਦੀ ਹੈ ਇਸ ਕਰਕੇ। ਲੋਕੀ ਅੱਜ ਕੱਲ੍ਹ ਨਾ ਸਿੱਪੇ ਚ ਬੜਾ ਇਨਵੈਸਟ ਕਰਨਾ ਮਤਲਬ ਫਾਇਦੇਮੰਦ ਸਮਝਦੇ ਨੇ ਇੱਕ ਹਦੀ ਤੁਸੀਂ ਇੰਸ਼ੋਰੈਂਸ ਵਗੈਰਾ ਕਰਵਾ ਸਕਦੇ ਹੋ ਇੰਸ਼ੋਰੈਂਸ ਸਕੀਮ ਲੈ ਸਕਦੇ ਹੋ ਅਗਰ ਗੁੜੀਆਂ ਲਈ ਤੁਸੀਂ ਪਲੈਨ ਕਰ ਰਹੇ ਹੋ ਤੇ ਬਹੁਤ ਵਧੀਆ ਵਧੀਆ ਪਲੈਨ ਨੇ ਗਰਮੈਂਟ ਨੇ ਵੀ ਚਲਾਏ ਦੇ ਨੇ ਕਈ ਸੁਕਨਿਆ ਸਮ੍ਰਿਧੀ ਵਗੈਰਾ ਐਸੇ ਕੁਛ ਸਕੀਮ ਹੈਗੀਆਂ ਨੇ ਤੇ ਬਾਕੀ ਤੁਸੀਂ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤੇ ਉਹਦੇ ਚ ਇਹ ਹੁੰਦਾ ਹੈ ਕਿ ਤੁਸੀਂ ਕੁਛ ਸਾਲ ਦੇ ਲਈ ਅਹ ਇੰਸਟਾਲਮੈਂਟ ਦੇ ਤੇ ਤੁਹਾਨੂੰ ਕੁੱਛ ਸਾਲਾਂ ਬਾਅਦ ਤੁਹਾਨੂੰ ਪੈਸਾ ਮਿਲ ਜਾ ਹਦਾ ਜਿੰਨਾ ਉਹਨਾ ਨੇ ਦੱਸਿਆ ਹੁੰਦਾ ਕੰਪਨੀ ਨੇ
ਹਾਂ ਬਿਲਕੁਲ ਠੀਕੈ
ਹਮ
ਅੱਛਾ ਅੱਛਾ ਵਧੀਆ ਜੀ ਵਧੀਆ ਬਸ ਉਹ ਬੈਂਕ ਬੈਲੇੈਂਸ ਦਾ ਪੁ ਮੈਂ ਕਿਹੜਾ ਖਾਤਾ ਖੁਲਵਾਨਾ ਇਹੀਓ ਪੁੱਛਦਾ ਸੀ
ਖਾ ਖਾਤਾ ਤੇ ਦੇਖੋ ਨੋਰਮਲ ਸੇਵਿੰਗ ਹੀ ਚਲਦੀ ਹੈ ਸੇਵਿੰਗ ਅਕਾਊਂਟ ਖੁਲਵਾ ਸਕਦੇ ਹੋ ਸੇਵਿੰਗ ਕਰ ਲ ਜਾਓ ਅਗਰ ਤੁਸੀਂ ਵੈਸੇ ਅਕਾਊਂਟ ਖੁਲਵਾਣਾ ਤੇ ਹਮ ਹਮ
ਇਹ ਵੀ ਤੁਹਾਡੀ ਲੀਤਾ ਹੈ
ਹੈਂ!
ਸੇਵਿੰਗ ਅਕਾਉਂਟ ਸਹੀ ਰਹਿੰਦਾ ਉਹਦੇ ਤੁਸੀਂ ਜਿੰਨੀ ਮਰਜ਼ੀ ਸੇਵਿੰਗ ਕਰਕੇ ਪਾਉਂਦੇ। ਹੁਣ ਇੱਕ ਹੋਰ ਤੁਸੀਂ ਤੁਸੀਂ ਹਣ ਜੇ ਨੋਰਮਲ ਅਗਰ ਅਕਾਊਂਟ ਨਹੀਂ ਖੁਲਵਾਉਂਦੇ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਕਮੇਟੀਆਂ ਤੇ ਪੈਂਦੀਆਂ ਹੀ ਨੇ
ਨਹੀਂ ਇੱਕ ਆਪਣਾ ਗੁੜੀਆਂ ਦੇ ਲਈ ਕਰਨਾ ਸੀ ਨਾ ਉਹ ਐਫ ਡੀ ਵਾਲਾ ਕੀ ਪੰਗਾ ਹੈ ਐਫ ਡੀ ਵਾਲਾ ਕਹਿੰਦੇ ਨੇ ਉਹ ਕੀ ਹੁੰਦਾ ਉਹ ਵੀ ਤਾਂ ਸੇਵਿੰਗ ਹੁੰਦੀ ਹੈ ਬੱਚਿਆਂ ਦੀ
ਹਾਂ ਉਹ ਤੇ ਬੜੇ ਵਧੀਆ ਐਫ ਡੀ ਦੇ ਤੁਹਾਡਾ ਨਾ ਜਿਹੜਾ ਅਮਾਊਂਟ ਤੁਸੀਂ ਜਮਾਂ ਕਰਵਾਉਦੇ ਹੋ ਤੁਹਾਡੇ ਕੁਛ ਸਾਲਾਂ ਦੇ ਲਈ ਬੈਂਕ ਆਪਣੇ ਕੋਲ ਰੱਖ ਲੈਂਦਾ ਹੈ ਤੇ ਉਹਦੇ ਤੇ ਇੰਟਰਸਟ ਸਮੇਤ ਤੁਹਾਨੂੰ ਵਾਪਿਸ ਕਰਦਾ
ਅੱਛਾ
ਤੇ ਹਾਂ ਤੇ ਜਿੰਨਾ ਵੀ ਤੁਹਾਡਾ ਮਤਲਬ ਇੰਟਰਸਟ ਰੇਟ ਚੱਲ ਰਿਹਾ ਜਿਸ ਟਾਈਮ ਤੁਸੀਂ ਕਰਵਾਇਆ ਉਹਦੇ ਅਕੋਰਡਿੰਗ ਤੁਹਾਨੂੰ ਬਿਆਜ ਸਮੇਤ ਓਹ ਪੈਸਾ ਕੁਛ ਸਾਲਾਂ ਬਾਅਦ ਬਾਅਦ ਵਿੱਚ ਮਿਲ ਜਾਂਦਾ ਬਸ ਇਹੀ ਹੈ ਸਕੀਮ ਦੇ ਬਾਕੀ ਬਾਕੀ ਵੈਸੇ ਅਗਰ ਤੁਸੀਂ ਹੁਣ ਗੁੜੀਆਂ ਵਾਸਤੇ ਪਹੁੰਚ ਰਹੇ ਹੋ ਤੇ ਆਫ ਡੀ ਕਰਵਾ ਲੋ ਜਾਂ ਫਿਰ ਇੰਸ਼ੋਰੈਂਸ ਕਰਵਾ ਲੋ ਇੰਸ਼ੋਰੈਂਸ ਵੀ ਵਧੀਆ ਹੈ ਵਿਆਹ ਦੇ ਟਾਈਮ ਤੱਕ ਉਹਨਾ ਦੇ ਮਿਲ ਜਾੇਗਾ ਪੜ੍ਹਾਈ ਦੇ ਟਾਈਮ ਵਿੱਚ ਉਹਨੂੰ ਕੰਮ ਆ ਜਾਏਗਾ ਅੱਗੇ
ਹਾਂ ਨਈ ਨਈ ਚਲੋ
ਬਾਕੀ ਤੁਹਾਡੀ ਹਾਂ ਬਾਕੀ ਤੁਹਾਡੀ ਮਰਜੀੀ ਤੁਸੀਂ ਜਿਵੇਂ ਮਰਜੀੀ
ਬਿਲਕੁਲ ਏਦਾਂ ਹੀ ਗਾਣਾ ਬਣਾ ਮੈਨੂੰ ਇਹ
ਹਾਂ ਹਾਂ ਅ ਰ ਤੂੰ ਵੀ ਵਆਦੇ ਵੀ ਹੋਰ ਵੈਸੇ ਸੇਵਿੰਗ ਵਗੈਰਾ ਕਰ ਰਹੇ ਹੋ ਕੇ ਨਹੀਂ?
ਉਹ ਤੇ ਕਰਦੇ ਹੀ ਪਏ ਆ ਦੇਖੋ ਉਹ ਤੇ ਨੋਰਮਲ ਗੱਲ ਹੈਗੀ ਆ ਤੇ ਕਰਾਣੇ ਪੈਣੇ ਨੇ।
ਕਮੇਟੀ ਕਮੋਟੀ ਪਾਲੋ ਕੋਈ।
ਓ ਕਮੇਟੀ ਪਾਣੀ ਮੈ, ਕਮੇਟੀ ਕੋਈ ਪਾਉਦਾ ਉਹ ਨ ਦੱਸਣਾ ਮੈਨੂੰ ਜ਼ਰੂਰ। ਕੋਈ ਅਗਰ ਬਾਹਰ ਲਏਗਾ ਨਾ ਤਾਂ ਮੈਨੂੰ ਜ਼ਰੂਰ ਦੱਸਣਾ ਹਾਂ।
ਕਮੇਟੀ ਸ਼ੁਰੂ ਹੋਈ ਦੀ ਹੈ ਸਾਡੇ ਇਧਰ ਪਾਉਂਦੇ ਆ ਆਂਟੀ ਹੈਗੇ ਆ। ਉਹ ਪਾਉਂਦੇ ਆ ਕਮੇਟੀ ਸਿੱਧਾ।
ਪਾਂਦੇ ਨੇ ਓ ਕਮੇਟੀ?
ਉਹ ਤੇ ਦੇਖੋ ਛੋਟੀ ਤੋਂ ਛੋਟੀ ਲੈ ਕੇ ਵੱਡੀ ਤੋਂ ਵੱਡੀ ਪਾਉਂਦੇ ਆ ੋ
ਨਹੀਂ ਨੋਰਮਲ ਨੋਰਮਲ ਹੋ ਪੰਜ ਹਜ਼ਾਰ ਤੱਕ ਦੀ ਨੀ
ਮੰਥਲੀ ਬੇਸ ਤੇ ਦੇਖੋ ਅਗਰ ਪੰਜ ਹਜ਼ਾਰ ਤੁਸੀਂ ਨਿਕਾਲਣਾ ਚਾਹੁੰਦੇ ਹੋ ਅਗਰ ਮੈਂਬਰ ਦੇ ਹਿਸਾਬ ਨਾਲ ਹੁੰਂਦੀ ਹੈ ਉਹ ਤੇ ਦੇਖ ਉਹ ਪੰਜ ਲੱਖ ਤੱਕ ਵੀ ਹੋ ਸਕਦੀ ਅਗਰ ਮੈਂਬਰ ਜਿਆਦਾ ਨੇ ਤੇ ਤੇ ਪੰਜ ਇੱਕ ਲੱਖ ਤੱਕ ਵੀ ਹੋ ਸਕਦੀ ਹੈ ਉਹ ਮੈਂਬਰਸ ਦੇ ਉੱਤੇ ਡਿਪੈਂਡ ਕਰਦਾ ਹੈ।
ਓਕੇ ਓਕੇ ਮੇਨ ਕੋ ਸਹੀ ਫ ਆਪਣਾ ਕਮੇਟੀ ਦਾ ਜੋ ਕੋਈ ਹੋਏਗਾ ਨਾ ਮੈਨੂੰ ਨੰਬਰ ਦੇਣਾ ਓ ਬੰਦੇ ਦਾ।
ਹਾਂ ਮੈਂ ਤੁਹਾਨੂੰ ਮੈਂ ਨਾ ਖੁਦ ਗੱਲ ਕਰ ਲਾਂਗੀ ਉਹਨਾਂ ਨੂੰ। ਜੇ ਤੁਸੀਂ ਪਾਣੀ ਹੈ ਤੇ ਤੁਸੀਂ ਵੈਸੇ ਕਿੰਨੇ ਤੱਕ ਦੀ ਪਾਉਣਾ ਚਾਹੁੰਦੇ ਹੋ?
ਇੰਨਾ ਕਿੰਨਾ ਕੁ ਦੇਰ ਲੱਗਦੇ ਹੋਜੇਗਾ
ਹਾਂ ਠੀਕ ਹੈ ਕੋਈ ਨੀ, ਮੰਥਲੀ ਕਿੰਨੇ ਨਿਕਾਲ ਸਕਦੇ ਉਹਦੇ '।
ਮੰਦਲੀ ਤੇ ਪੰਜ ਸ਼ੈ
ਚਲੋ ਪੰਜ ਛੇ ਹਜ਼ਾਰ ਨਿਕਲ ਸਕਦੇ ਨੇ ਤੇ ਕੋਈ ਨੀ ਮੈਂ ਗੱਲ ਕਰ ਲਾਂਗੀ ਹਾਂ ਉਹਨਾਂ ਦੇ ਕੋਲ ਹੋਣੀ ਹੈ ਹੁਣ ਨਾ ਉਹਨਾਂ ਨੇ ਨਵਾਂ ਬੈਚ ਸਟਾਰਟ ਕੀਤਾ, ਕਮੇਟੀ ਦਾ ਵੀ। ਤੇ ਮੈਂ ਤੁਹਾਡੀ ਗੱਲ ਕਰਵਾ ਦਾਂਗੀ ਜਾ ਫਿਰ ਪਹਿਲੇ ਖੁੱਦ ਗੱਲ ਕਰਾਂਗੀ ਅਗਰ ਉਹ ਹੋਇਆ ਨਾ ਪੰਜ ਹਜ਼ਾਰ ਵਾਲੀ ਕਮੇਟੀ ਦਾ ਕੋਈ ਬੈਚ ਤੇ ਤੁਹਾਨੂੰ ਦੱਸ ਦੱਸਾਂਗੀ ਤੇ ਫਿਰ ਤੁਹਾਨੂੰ ਨੰਬਰ ਦੇ ਦਾਂਗੀ। ਤੇ ਤੁਸੀਂ ਖੁਦ ਗੱਲ ਕਰ ਲੈਣਾ ਓਦੇ ਨਾਲ। ਤੇ ਉਹ ਨਾ ਤੁਹਾਨੂੰ ਸਾਰਾ ਸਮਝਾ ਦੇਣਗੇ। ਠੀਕ ਹੈ।
ਹਾਂ ਠੀਕ ਠੀਕ।
ਹੋਰ ਸੁਣਾਓ ਘਰ ਪਰਿਵਾਰ ਸਾਰੇ ਠੀਕ ਨੇ?
ਵਧੀਆ ਜੀ ਵਧੀਆ ਫਸਟ ਕਲਾਸ। ਤੁਸੀਂ ਸੁਣਾਓ ਤੁਹਾਡੇ ਕੀ ਹਾਲ ਹੈਗਾ।ਕੰਮ ਠੀਕ ਹੈ ਵਧੀਆ ਕਿਰਪਾ ਮਾਲਕ ਦੀ। ਪਤਾ ਜ ਉਹ ਪੈਸੇ ਦਾ ਬਨਾ ਨੀ ਮੈਂ ਕਿਹਾ ਕੋਈ ਬੈਂਕ ਬੂਕ ਜਮਾ ਕਰਵਾਇਆ ਕਰਾਇਆ ਕਰੀਏ ਆਪਾਂ ਵੀ।
ਪਰ ਬੈਂਕ ਤੇ ਨੋਰਮਲ ਗੱਲ ਹੈ ਬੈਂਕ ਤੇ ਅੱਜ ਕੱਲ ਹਰ ਕੋਈ ਕਰਵਾਉਂਦਾ ਏ। ਦੇਖੋ ਜੀਪੇ ਵਗੈਰਾ ਚੱਲਦੇ ਨੇ ਐਵੇਂ ਤੇ ਚੱਲਦੇ ਨੀ ਅੱਜ ਕੱਲ, ਕ ਨਹੀਂ? ਹਰ ਜਗ੍ਹਾ ਔਨਲਾਈਨ ਪੇਮੈਂਟ। ਦਾ ਓਪਸ਼ਨ ਹੈਗਾ ਹੁਣ ਬੈਂਕ 'ਚ ਪੈਸੇ ਹੋਣਗੇ ਪੈਸੇ ਹੋਣਗੇ ਤਾਂ ਹੀ ਕਰੋਗੇ
ਹੋ ਗਿਆ ਨਾ ਅੱਜ ਕੱਲ ਚੱਕ ਚਲੋ ਬੜਾ ਮੇਰੇ ਹ ਉਹਨਾਂ ਅਨਲਾਈਨ ਵਿੱਚ ਸਿਸਟਮ ਵੀ ਵਧੀਆ ਚਲੋ ਆਪਣਾ ਲੀਵਰ ਦੇ ਹਿਸਾਬ ਨਾਲ ਚੱਲਣਾ ਬੰਦਾ
ਹਾਂ ਐ ਤੇ ਹੈ ਹੀ ਐ, ਲੇਕਿਨ ਕਈ ਵਾਰ ਆਨਲਾਈਨ ਦਾ ਬੜਾ ਪੰਗਾ ਵੀ ਪੈ ਜਾਂਦੈ। ਜਿਵੇ ਹੁਣ ਨੈਟ ਆਨਲਾਈਨ ਦਾ ਜਿਵੇਂ ਪੇਮੈਂਟ ਕਰਦੇ ਹੋਏ ਕਈ ਵਾਰ ਨੈਟਵਰਕ ਇਸ਼ੂ ਹੋ ਜਾਂਦਾ ਤੇ ਪੇਮੈਂਟ ਨੀ ਹੁੰਦੇ ਉਹ ਬੰਦੇ ਕੋਲੋਂ ਕੈਸ਼ ਵੀ ਜ਼ਰੂਰ ਹੋਣੀ ਚਾਹੀਦੈ।
ਹ ਮੇਰੇ ਕੋਲ ਹੁਣ ਕੈਸ਼ ਹੈਗੇ ਨੇ, ਮੇਰੇ ਕੋਲ ਯਾਰ ਡੋਲਰ ਹੈਗੇ ਨੇ ਮ ਡੋਲਰ ਡਾਲਰ ਵੀ ਚੇਂਜ ਹੋ ਜਾਂਦੇ ਨੇ।
ਹਾਂ, ਡੋਲਰ ਦੇ ਜਦੋਂ ਮਰਜ਼ੀ ਚੇਂਜ ਕਰਵਾ ਲੋ, ਹੋਣ ਨੂੰ ਤੇ ਕੀ ਨੀ ਹੋ ਜਾਂਦਾ। ਤੁਹਾਡੀ ਅਹ ਤੁਹਾਨੂੰ ਬਸ ਉੱਧਰ ਜਾ ਕੇ ਕਰੰਸੀ ਚੇਂਜਰ ਵਾਲੇ ਕੋਲ ਜਾ ਕੇ ਕਰੰਸੀ ਚੇਂਜ ਕਰਵਾਨੀ ਹੋਰ
ਅੱਛਾ, ਅੱਛਾ, ਅੱਛਾ। ਠੀਕ ਹੈ, ਠੀਕ ਹੈ, ਕੋਈ ਤੁਹਾਡਾ ਜਾਣਕਾਰ ਹੈ ਕੋਈ?
ਨਹੀਂ ਨਹੀਂ ਮੇਰਾ ਤੇ ਦੇਖੌ ਜਾਣਕਾਰ ਨੀ ਹੈ, ਸਾਡੇ ਸਗੋ ਉਲਟਾ ਦੋਸਤ ਵਗੈਰਾ ਜਿਆਦਾ ਹੋਣੇ ਨੇ ਇਸ ਮਾਮਲੇ ਚ ਤੇ।
ਆਪਣਾ ਕੱਟ ਰੱਖੇ ਨੇ। ਆਪਣਾ
ਐਧਰ ਤੇ ਬਹੁਤ ਜਿਆਦਾ ਦੋਸਤ ਬਣਾਏ ਦੇ ਸੀ ਤੁਸੀਂ।
ਉੱਥੇ ਦੇਖੋ ਜਾਣਕਾਰੀ ਬਣ ਗਈ ਸੀ ਤਾਂ ਕਰਕੇ। ਇੱਥੇ ਯਾਰ ਬਣ ਗੇ।
ਹਾਂ, ਇਹ ਤੇ ਹੈ ਈ ਏ। ਨਾਲੇ ਨਵਾਂ ਸ਼ਹਿਰ ਹੈਗਾ ਐ ਨਾ ਕਿਸੇ ਬੰਦੇ ਦਾ ਪਤਾ ਵੀ ਨੀ ਹੁੰਦਾ ਕਿਵੇਂ ਦਾ ਕਿਵੇਂ ਦਾ ਨਹੀਂ ਐ। ਕੇ ਨਹੀਂ।
ਹਾਂ। ਬਿਲਕੁਲ, ਬਸ ਵਧੀਆ, ਵਧੀਆ ਜੀ ਵ ਦੀਆਂ ਫਸਟ ਕਲਾਸ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਐ, ਬਸ ਗੱਲਾਂ ਬਾਤਾਂ ਕਰਦੇ ਪਏ ਆ ਤੁਹਾਡੇ ਨਾਲ, ਮੈਂ ਕਿਹਾ ਚਲੋ ਗੁਜਣ। ਮੈਂ ਕਿਹਾ ਗੱਲ ਕਰਕੇ ਪੁੱਛੀਏ ਤੁਹਾਡੇ ਕੋਲ, ਆਪਾਂ ਵੀ ਥੋੜੇ ਪੈਸੇ ਜੋੜ ਲਈਏ। ਅਕਾਊਂਟ ਆਪਾਂ ਵੀ ਪਰ ਲਈ।
ਹਾਂ, ਉਹ ਤੇ ਦੇਖੋ ਅਕਾਊਂਟ ਤੇ ਤਾਂ ਈ ਪਰੇ ਜਾ ਸਕਦੇ ਨੇ ਜਦੋਂ ਥਾਡੀ ਇਨਕਮ ਜਿਆਦਾ ਹੋਏਗੀ, ਖਰਚੇ ਘੱਟ ਹੋਣਗੇ। ਹੁਣ ਸਾਡੀ, ਸਾਡੀ ਇਨਕਮ ਘੱਟ ਏ ਖਰਚੇ ਜਿਆਦਾ ਨੇ ਅਕਾਓ ਫੀਲ ਨਹੀਂ ਹੋ ਸਕਦੇ ਜੀ।
ਅ ਖਰਚੇ ਘਟਾਉਣੇ ਪੈਂਦੇ ਇਨਸਾਨ ਨੂੰ, ਤਾਂ ਈ ਮੈਂ ਆਪਣੀ ਜਨਾਨੀ ਨੂੰ। ਜਾਣਾ ਮੈਂ ਘੱਟ ਖਾਇਆ ਦਾ।
ਘੱਟ ਖਰਚਾ ਕਰਿਆ ਕਰਾਗੀ ਠੀਕ ਐ ਇਨਾ ਈ ਫਾਲ ਫਾਲਤੂ ਦੀ। ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦੈ ਹੋਰ ਕੀ।
ਨਾਲ ਈ ਚੱਲੀਦਾ ਅ। ਪਰ ਥੋੜਾ ਜਿਹਾ ਹੁਣ ਦੇਖੋ ਕਈ ਵਾਰ ਦਾਂ ਤੇ ਲਾਣਾ ਪੈ ਜਾਂਦਾ ਅ ਨਾ।
ਆਂ ਐ ਤੇ ਹੈ ਈ ਅ। ਕਈ ਜਗ੍ਹਾ ਤੇ ਲਾਣਾ ਪੈ ਜਾਂਦੈ, ਪਰ ਉਹੀ ਹੋਏ। ਆਪਣੀ ਬਜਟ ਦੇ ਅਕੋਰਡਿੰਗ ਪੈਰ ਪਸਾਰਨਾ ਚਾਹੀਦੈ ਹਰੇਕ ਜਗ੍ਹਾ ਤੇ ਕੇ ਨਹੀਂ। ਖਰਚਾ ਉਹੀ ਤੇ ਕਹਿ ਰਹੀ ਆ ਖਰਚਾ ਓਨਾ ਹੋਣਾ ਚਾਹੀਦਾ ਅ ਜਿੰਨਾ ਕਿ ਸਾਡੀ ਸੇਵਿੰਗ ਵੀ ਹੋ ਸ
ਬਿਲਕੁਲ ਸਹੀ ਗੱਲ ਕੀਤੀ ਜੇ। ਉਹਦੇ ਆ ਹਾ ਬ ਤੁਸੀਂ ਦੱਸੋ ਪ੍ਰੋਗਰਾਮ ਬਣੇਗਾ ਤੇ ਆਵਾਂਗੇ ਜਰੂਰ।
ਅੱਛਾ, ਅੱਛਾ ਕੋਈ ਨਹੀਂ, ਕੋਈ ਨਹੀਂ ਬਸ ਸਾ ਤੇ ਅਜੇ ਤੇ ਪ੍ਰੋਗਰਾਮ ਨੀ ਐ। ਪੇਲੇ ਤੁਹਾਡਾ ਹੀ ਚੱਕਰ ਲੱਗਜੇ ਜੇ ਲੱਗਦੈ, ਹਾਂ। ਹਾਂਜੀ, ਹਾਂਜੀ, ਕੋਈ ਨੀ ਚਲੋ ਠੀਕ ਏ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ।